ਸਸ ਸ੍ਰੀ ਅਕਾਲ ਭਾਜੀ ਹਾਂਜੀ-ਹਾਂਜੀ ਵਧੀਆ ਤੁਸੀ ਸੁਣਾਓ? ਹਾਂਜੀ-ਹਾਂਜੀ ਸਭ ਵਧੀਆ।
ਹਾਂਜੀ ਤੁਹਾਡੇ ਤੋਂ ਮੈ ਕੁਛ ਸੁਜੈਸ਼ਨ ਲੈਣੀ ਏ, ਸੋਸ਼ਲ ਮੀਡੀਆ ਦੇ ਬਾਰੇ ਜੇੜੇ ਆ ਕੱਲ੍ਹ ਸੋ਼ਸ਼ਲਮੀਡੀਆ ਦਾ ਜੇੜਾ ਚੱਲ ਰਿਆ ਟਰੈਡ
ਹਾਂਜੀ।
ਕਰਕੇ ਜੇੜੀ ਚ ਅੱਜ ਦੀ ਜਨਰੇਸ਼ਨ ਹੈਗੀ ਐ। ਓਨਾਂ ਬਾਰੇ ਦੱਸੋ ਵੀ ਸੋਸ਼ਲ ਮੀਡੀਆ ਜੇੜੇ ਕੁਛ ਦੱਸੋ ਮੈਨੂੰ
ਸੋਸ਼ਲ ਮੀਡੀਆ ਦੇ ਬਾਰੇ ਦੱਸੀਏ, ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈਗੀ ਏ ਜੋ ਕੀ ਆਨਲਾਈਨ ਬੈਠਾ ਬੰਦਾ ਵੀ ਦੇਖ ਲੈਦਾ ਮਤਲਬ ਕਿ ਜਿਵੇਂ ਕਿ ਮੈ ਸੋਸ਼ਲ ਮੀਡੀਆ ਤੇ ਈ ਹੈਗਾ ਵਾਂ। ਸੋਸ਼ਲ ਮੀਡੀਆ ਤੇ ਏਨਾ ਗੰਦ ਫੈਲਿਆ ਵਾ ਬਹੁਤ ਜਿਆਦਾ ਗੰਦ ਫੈਲਿਆ ਵਾ ਹੈ ਕੇ ਨਈ
ਹਾਂਜੀ ਬਿਲਕੁਲ ਸਈ ਗੱਲ ਐ। ਭਾਜੀ ਸੋਸ਼ਲ ਮੀਡੀਆਂ ਦੇ ਕੋਈ ਫਾਇਦੇ ਵੀ ਹੈਗੇ ਐ ਨੁਕਸਾਨ ਵੀ ਹੈਗੇ ਐ ਫਾਇਦੇ ਐ ਹੈਗੇ ਜੀ ਸੋਸ਼ਲ ਮੀਡੀਆ ਦੇ ਤੁਸੀ ਦੇਸ਼-ਵਿਦੇਸ਼ ਦੀ ਜਾਣਕਾਰੀ ਲੈ ਸਕਦੇ ਓ।
ਭਾਜੀ, ਆਵਾਜ਼ ਕੱਟ-ਕੱਟ ਕੇ ਆ ਰਈ ਐ।
ਤੁਸੀ ਦੇਸ਼ ਵਿਦੇਸ਼ ਦੀ ਜਾਣਕਾਰੀ ਲੈ ਸਕਦੇ ਓ। ਅ ਤੁਸੀ ਕਿਥੇ ਮਰਜੀ ਬੈਜੋ ਉਥੇ ਤੁਸੀ ਕਿਸੇ ਬੰਦੇ ਨੂੰ ਫੋਨ ਤੇ ਗੱਲ ਕਰ ਸਕਦੇ ਓ। ਵੀਡੀਓ ਕਾਲ ਕਰ ਸਕਦੇ ਓ। ਇੰਟਰਨੈਟ ਤੇ ਓ ਤੁਸੀਂ ਵੀ ਲਾ ਕੇ ਯੂਟਿਊਬ ਤੇ ਵਗੈਰਾ ਤੇ ਵਲੋਗ ਬਣਾ ਕੇ ਤੁਸੀਂ ਕਿ ਆਪਣੇ ਇਨਕਮ ਜੇਹੜੀ ਏ ਬਣਾ ਸਕਦੇ।
ਹਾਂਜੀ।
ਔਹ ਨੁਕਸਾਨ ਇਹ ਹੈਗੇ ਕਿ ਭਾਜੀ, ਨੁਕਸਾਨ ਦਾ ਮੇਰੇ ਹਿਸਾਬ ਨਾਲ ਏਹ ਹੈਗਾ ਕਿ। ਅੱਜ ਕੱਲ ਜਿਹੜੇ। ਗਲਤ ਲੋਗ ਹੈਗੇ ਨੇ, ਉਹ ਲੋਕਾਂ ਨੂੰ ਫਸਾਣ ਵਾਸਤੇ। ਇਹ ਅਨ ਨੋਨ ਬੰਦੇ ਗੱਲ ਕਰਕੇ। ਭੋਲੇ ਭਾਲੇ ਬੰਦੇ ਨੂੰ ਫਸਾ ਲੈਂਦੇ ਹੈਗੇ ਜੀ।
ਹਾਂਜੀ।
ਉਹਨਾਂ ਕੋਲੋਂ ਅਕੋਂਟ ਨੰਬਰ ਲੈ ਕੇ, ਫੋਨ ਨੰਬਰ। ਰਿਪੋਰਟ ਨੰਬਰ ਲੈ ਕੇ, ਡਿਟੇਲ ਲੈ ਕੇ ਪੂਰੀ। ਓਟੀਪੀ ਮੰਗ ਕੇ ਉਹਨਾਂ ਦੇ ਥਰੂ ਬੈਂਕ ਦੇ ਜਰੀਏ ਸਾਰੇ ਜਿੰਨੇ ਵੀ ਉਹਨਾਂ ਨੇ ਅਕਾਊਂਟ ਚ ਪੈਸੇ ਹੁੰਦੇ ਐ ਜੀ। ਸਾਰੇ ਲੈ ਜਾਂਦੇ ਜੀ, ਜਿਹੜੇ ਹੈਕਰ ਹੁੰਦੇ, ਇਹ ਓਹਨਾਂ ਦਾ ਥੋੜਾ ਗਲਤ। ਤੇ ਉਸ ਕਰਕੇ, ਤੁਸੀਂ ਇਹਦੇ ਬਾਰੇ ਦੱਸੋ ਜੀ ਇਹ ਕਿਵੇਂ ਠੀਕ ਹੋ ਸਕਦੈ।
ਏਹ ਤਰੀਕਾ, ਮਤਲਬ ਬੀ ਪਿੱਛੋਂ ਦੀ। ਅਗਰ, ਉਹ ਲਵਨ ਨਾ, ਇਹਦੀ ਐਕਸ਼ਨ ਲਵਨ ਪਿੱਛੋਂ ਦੀ। ਆ ਕੀ ਹੋ ਸਕਦੈ, ਨਹੀਂ ਤੇ, ਹਾਂਜੀ।
ਇੱਥੇ ਪਰ, ਐਕਸ਼ਨ ਲਈਏ ਤੇ ਠੀਕ ਹੋ ਸਕਦੈ ਜਿਵੇਂ ਅਸੀਂ। ਤੁਸੀਂ ਇਹ ਮੰਨੋ ਜੀ, ਮਤਲਬ ਕੀ ਤੂੰ ਘੱਟ ਈ ਯੁਜ਼ਡ ਕਰਦੀ ਏ, ਇਹ ਚੀਜ਼ ਸਹੀ ਏ ਗਲਤ ਹੈਗੀ ਹੈ।
ਜੀ, ਜੀ, ਮੈਂ ਸਮਝਾਂਗੀ।
ਲਓ ਜੀ ਅਹਿ ਸੋਸ਼ਲ ਮੀਡੀਆ ਘੱਟ ਯੂਜ਼ ਕਰੀਏ, ਯਾ ਆਪਣੇ ਹਿਸਾਬ। ਉਹ ਨਾਲ ਜਦੋਂ ਸਾਨੂੰ ਟੈਮ ਹੋਏ, ਜੋ ਸਾਨੂੰ ਲੋੜ ਹੋਵੇ ਸੋਸ਼ਲ ਮੀਡੀਆ ਤਾਂ ਯੂਜ ਕਰੀਏ। ਯਾਰ ਵੇਹਲੇ ਬਹਿ ਕੇ ਸੋਸ਼ਲ ਮੀਡੀਆ ਚਲਾਉਂਦੇ ਰਹੀ।
ਨਹੀਂ, ਦੇਖੋ, ਹਸੀ ਮਜ਼ਾਕ ਵਿੱਚ ਵੀ ਜਰੂਰੀ ਐ, ਜੋ ਹੱਸੀ ਮਜ਼ਾਕ ਦੀ ਵੀਡੀਓ ਆਉਂਦੀ ਏ ਇੰਦੇ ਵਿੱਚ। ਓਵੀ ਜਰੂਰੀ ਐ। ਲੇਕਿਨ ਜਦੋਂ ਟਾਈਮ ਸਿਰਫ਼ ਹੋਵੇ, ਮਤਲਬ ਕੇ ਬੰਦਾ ਫਰੀ ਬੈਠਾ ਹੋਵੇ ਨਾ, ਫਿਰ ਬੰਦਾ ਵੇਖ ਲੈਂਦਾ। ਤਾਂ
ਅੱਛਾ ਤੇ ਕੁਛ ਲੋਗ ਦੋ-ਦੋ ਘੰਟੇ, ਚਾਰ-ਚਾਰ ਘੰਟੇ, ਬੈਠੇ ਰਹਿੰਦੇ ਐ। ਆ ਰੀਲਾਂ ਹੀ ਵੇਖਦੇ ਰਹਿੰਦੇ ਇੰਸਟਾਗ੍ਰਾਮ ਤੇ, ਇਹ ਚੀਜ਼ ਗ਼ਲਤ ਐ?
ਜ
ਹੈਲੋ। ਹੈਲੋ। ਹੈਲੋ। ਕੀ ਹੋ ਰਿਹੈ ਸ
ਹੈਲੋ।
ਹਾਂਜੀ, ਭਾਜੀ।
ਪਿਛੋ ਫ਼ੋਨ ਆ ਰਿਹਾ ਸੀ ਤਾਂ ਕਰਕੇ, ਹਾਂਜੀ ਦੱਸੋ।
ਤੇ ਮੈਂ ਪੈਲਿਸੀ, ਜੈਂਵੇ ਲੋਗ ਦੋ-ਦੋ ਘੰਟੇ, ਤਿੰਨ- ਤਿੰਨ। ਤੇ ਚਾਰ - ਚਾਰ ਘੰਟੇ ਬੈਠੇ ਰਹਿੰਦੇ ਨੇ, ਜੌ ਸੋਸ਼ਲ ਮੀਡੀਆ ਤੇ ਆਪਣਾ। ਕੰਮਕਾਰ ਛੱਡ ਕੇ, ਇੰਸਟਾਗਰਾਮ, ਫੇਜ਼ਬੁਕ, ਯੂਟਿਊਬ, ਵਟਸਐਪ ਜੋ ਵੀ ਇੰਟਰ ਜੋ ਮਿਲਦੈ, ਉਹ ਵੇਖਦੇ ਰਹਿੰਦੇ ਹੈਗੇ ਏ, ਆਪਣਾ ਟੈਮ ਖਰਾਬ ਕਰਦੇ ਰਹਿੰਦੇ, ਚੀਜ਼ ਸਹੀ ਏ ਗਲਤ ਹੈ।
ਨੀਂ ਜੈਵੇ ਸੱਭ, ਕੰਮ ਦੇ ਟੈਮ, ਜਦੋਂ ਫੋਨ ਲੈ ਕੇ ਬੈਠੇ ਰਹਿੰਦੇ ਨਾ, ਉਹ ਬੇਕਾਰ ਐ, ਪਰ ਕਿਸੀ ਵੀ ਟੈਮ ਜਦੋਂ ਬੰਦਾ ਚਲਾ ਈ ਜਾਂਦੈ, ਕੋਈ ਦਿੱਕਤ ਨਹੀਂ ਐ।
ਤੁਸੀ ਸੋਸ਼ਲ ਮੀਡੀਆ ਕਿੰਨਾ ਕੁ ਯੂਜ਼ ਕਰਦੇ ਓ।
ਮੈਂ ਥੋੜਾ ਬਹੁਤਾ, ਜੇ ਖਾਲੀ ਬੈਠਾ ਹੁੰਦਾ ਨਾ, ਫੇਰ ਕਰ ਲੈਣਾ।
ਤੇ ਖਾਲੀ ਬੈਠੇ, ਤੁਸੀਂ ਅਗਰ ਤੁਸੀਂ ਚਾਹੋਗੇ ਅਗਰ, ਸੋਸ਼ਲ ਮੀਡੀਆ ਤੇ ਤੁਹਾਨੂੰ ਪਰ, ਕੋਈ ਖੁੱਲਾ ਟਾਈਮ ਦੇਵੇ, ਤੁਸੀਂ ਚਲਾਓਗੇ ਜਾਂ ਤੁਸੀਂ ਤੁਸੀਂ ਆਪਣੇ ਹਿਸਾਬ ਨਾਲ ਚਲਾਓਗੇ?
ਹਮ ਕੀ ਮਤਲਬ ਸਮਝਾਯਾ ਨਹੀ?
ਸੋਸ਼ਲ ਮੀਡੀਆ ਅਰ, ਤੁਹਾਨੂੰ ਕੋਈ ਖੁੱਲ੍ਹਾ ਟਾਈਮ ਦੇ ਦੇ, ਪੂਰਾ ਦਿਨ ਕਹੇ ਬਹਿ ਕੇ ਤੂੰ ਸੋਸ਼ਲ ਮੀਡੀਆ ਹੀ ਚਲਾਣੈ, ਤੇ ਤੁਸੀਂ ਬਹਿ ਜੋਗੇ?
ਨਹੀਂ ਨਹੀਂ ਨਹੀਂ ਵਾਂਗਾ ਬਾਕੀ ਜਿਹੜਾ ਕੰਮ ਹੋਏਗਾ, ਉਹ ਤਾਂ ਕਰਾਂਗੇ ਨਾ, ਮੈਂ ਅਗਰ ਕੀ ਕਹ ਹਾਂ, ਤਾਂ ਕਰ ਇਏ ਖਾਲੀ ਬੈਠੇਂ ਆਂ, ਫਿਰ ਤੇ ਬੰਦਾ ਚਲਾ ਹੀ ਲੈਂਦਾ, ਜਿਵੇਂ ਮੈਂ ਚਲਾ ਲੈਂਨਾ।
ਅੱਛਾ ਜੀ। ਇੰਟਰਨੈੱਟ ਦਾ ਮੈਂ ਤੁਹਾਨੂੰ ਪੁੱਛਣਾ ਸੀ, ਇੰਟਰਨੈੱਟ ਜਿਹੜਾ ਅੱਜ ਕੱਲ੍ਹ ਜਿਹੜੇ ਸੀਮਾਂ ਜਾਣੇ ਜੀਓ, ਉਹਦਾ ਏਅਰਟੈਲ ਏ, ਵੋਡਾ ਆਦਾਂ ਬੀ ਐਸ ਅਨ ਲ ਐ, ਬੀ ਆਈ ਈ ਹੈ, ਐ ਤੇ ਜੇੜੇ ਰੀਚਾਰਜ ਆ ਰਹੇ, ਪੈਕੇਜ ਆ ਰਹੇ ਉਹ ਰਿਚਾਰਜ ਐ ਅਨਲਿਮਟਿਡ, ਇਹਦੇ ਕਰਕੇ ਵੀ ਕੁੱਛ ਲੋਕ ਸਾਰਾ ਸਾਰਾ ਦਿਨ ਪੈਅ ਕੇ, ਇੰਟਰਨੈਟ ਫੂਕਦੇ ਰਹਿੰਦੇ। ਕਿਉਂਕਿ, ਉਹ ਦਾ ਨੈਟ ਖਤਮ ਹੋਣਾ ਨੀ ਰੀਲਾ ਹੀ ਵੇਖਦੇ ਰਹਿੰਦੇ ਕੁਛ, ਗਲ ਦੱਸੋ ਜੀ?
ਐਨੇ ਤੇ ਇਹਦੇ ਤੇ ਦੱਸੀਏ ਮਤਲਬ ਕਿ, ਨੈਟ ਇਹਨਾਂ ਨੇ ਫ੍ਰੀ ਕਰਤੇ ਨੇ। ਨੈੱਟ ਫ੍ਰੀ ਕਰ ਦਿੱਤਾ, ਬਾਈ ਇੰਟਰਨੈਟ ਜਿੰਨਾ ਹੋ ਸਕਦਾ ਓਨਾ ਫੂਕੋ। ਹੈ ਗੇ ਨੀ ਬੰਦੇ ਤਾਂਹੀ ਤਾਂ ਫੂਕਦੇ ਨੇ, ਬੰਦੇ ਤਾਂਹੀ ਚਲਾ ਰੇ ਨੇ। ਹੋਰ ਕੀ ਦੱਸ ਰਿ
ਹਾਂਜੀ-ਹਾਂਜੀ, ਭਾਜੀ ਇੱਕ ਮੈਂ ਦੱਸੋ ਜਿਵੇਂ ਲੋਕਾਂ ਦੇ ਗਾਹਰ ਘਾਰ ਵਾਈ-ਫਾਈ ਲੱਗਾ ਹੋਏ ਤੇ ਕੋਈ ਗਲ, ਘਾਰ ਅੱਠ-ਅੱਠ, ਨੋ-ਨੋ ਫੋਨ ਹੈਗੇ ਜੀ। ਠੀਕ ਐ ਜੀ, ਹਰ ਬੱਚੇ ਕੋਲ੍ਹ ਫੋਨ ਹੈਗਾ ਜੀ। ਤੇ ਉਹਦਾ ਵੀ ਹੈਗਾ ਸੋਲਿਊਸ਼ ਕੋਈ ਹਰ ਘਾਰ ਵਾਈ-ਫਾਈ ਲੱਗਿਆ, ਕੋਈ ਪਾਸਵਰਡ ਦੱਸਦਾ ਜੀ। ਕਿਸੇ ਇੱਕ ਪੜੋਸੀ ਘਰ ਲੱਗਾ ਹੋਇਐ ਕੁਸ਼ ਪੈਸੇ ਪਾ ਕੇ ਲਵੋਂਦੇ ਵਾਈਫਾਈ।
ਹਾਂ-ਹਾਂ ਸਮਜ ਗਿਆ।
ਕੁਛ ਇਹਦਾ ਵੀ ਕੁਛ ਰੀਜ਼ਨ, ਇਹਦਾ ਵੀ ਵਾਈ ਫਾਈ ਲੱਗਿਆ ਹੋਇਆ ਹੈ, ਜਿੰਨਾ ਮਰਜ਼ੀ ਚਲਾਉਂਦੇ ਰਹੋ।
ਹਾਂ।
ਹਾਂਜੀ, ਇਹ ਇਹਦਾ ਕੋਈ ਸੋਲਿਊਸ਼ਨ ਹੈਗਾ ਭਾਜੀ।
ਇਹਦਾ ਕੋਈ ਸੋਲਿਊਸ਼ਨ ਨਹੀਂ ਐ, ਭਾਜੀ।
ਅੱਛਾ, ਇਸਦਾ ਸੋਲਿਊਸ਼ਨ। ਸੋਲਿਊਸ਼ਨ ਨਹੀਂ।
ਹੈਗਾ ਵੇ, ਪਰ ਬੱਚਿਆਂ ਨੂੰ ਬੱਚਿਆਂ ਨੂੰ ਫ਼ੋਨ ਨੀ ਦੇਣਾ ਚਾਹੀਦਾ ਬਸ। ਵੱਡੇ ਤਾਂ ਫਿਰ ਵੀ ਚਲਾਂਦੇ ਹੀ ਰਹਿੰਦੇ ਨੇ।
ਏਜ ਤੋਂ ਬਾਅਦ, ਬੱਚੇ ਨੂੰ ਫੋਨ ਦੇਣਾ ਚਾਹੀਦਾ।
ਮੇਰੀ ਇਹ ਬਈ, ਮੇਰੇ ਹਿਸਾਬ ਨਾਲ ਬੱਚੇ ਨੂੰ ਪੰਦਰਾਂ ਜਾਂ ਅਠਾਰਾਂ ਸਾਲ ਤੋਂ ਬਾਅਦ, ਬੱਚੇ ਨੂੰ ਫੋਨ ਦੇਣਾ ਚਾਹੀਦਾ।
ਅਠਾਰਾਂ ਸਾਲ ਤੋਂ ਬਾਅਦ ਫੋਨ ਦੇਣਾ ਚਾਹੀਦਾ, ਅੱਛਾ ਤੁਹਾਡੇ ਮਤਲਬ ਕਿ ਤੁਹਾਡੇ ਹਿਸਾਬ ਨਾਲ ਅਠਾਰ ਸਾਲ ਤੋਂ ਬਾਦ ਫੋਨ ਦੇਣਾ ਚਾਹੀਦਾ, ਉਹ ਵੀ ਗੱਲ ਠੀਕ ਹੈ, ਲੇਕਿਨ ਕਿੰਨਾ ਕੁ ਟਾਈਮ ਫੋਨ ਦੇਣਾ ਚਾਹੀਦਾ? ਦਸ ਮਿੰਟ, ਪੰਜ ਮਿੰਟ, ਇੱਕ ਘੰਟਾ, ਦੋ ਘੰਟਾ
ਅ ਬਚ, ਅਗਰ ਬੱਚਾ ਅਰੇ ਯਾਰ ਏਨ੍ਹਾਂ ਪਰਸ਼ਾਨ ਕੀਤਾ ਬੱਚਾ ਅਗਰ ਤੇ ਮਤਲਬ ਕਿ ਮਾਇੰਡ ਫਰੈਸ਼ ਰਹੇਗਾ ਨਾ ਤੇ ਜਿਵੇਂ ਕੀ ਹਨਾ, ਬੱਚਾ ਸਾਰਾ ਦਿਨ ਪੜ੍ਹਾਈ ਵੀ ਕਰਦਾ ਰਹਿੰਦਾ, ਫਿਰ ਬੱਚਾ ਟਿਊਸ਼ਨ ਵੀ ਜਾਂਦੈ। ਉਸ ਤੋਂ ਬਾਅਦ ਇੱਕ-ਦੋ, ਇੱਕ ਘੰਟਾ ਤਾਂ ਉਹਨੂੰ ਮਿਲਨਾ ਈ ਚਾਈਦਾ ਫੋਨ ਬਟ
ਅੱਛਾ, ਮਲਬ ਇੱਕ ਘੰਟਾ ਮਿਲਣਾ ਚਾਈਦਾ। ਓ ਜਿਵੇਂ ਜਿਹੜੇ ਬੱਚੇ ਦੇ ਪੇਰੈਂਟਸ ਹੁੰਦੇ ਐ ਦੋ-ਦੋ ਘੰਟੇ ਚਾਰ-ਚਾਰ ਘੰਟੇ ਲੈ ਕੇ ਬੈ ਉੱਥੇ ਰਹਿੰਦੇ ਨੇ। ਫੇਰ ਬੱਚਾ ਦੋ ਚਾਰ ਘੰਟੇ ਪਏ ਤੇ ਮਾਂ ਬਾਪ ਉਹਨੂੰ ਬੋਲਦੇ ਨੇ, ਵੀ ਬੱਚਾ ਇਹ ਕਹਿੰਦਾ ਅੱਗੋਂ ਜਵਾਬ ਦਿੰਦਾ ਤੁਸੀਂ। ਚਾਰ ਚਾਰ ਘੰਟੇ ਲੈ ਕੇ ਬੈਠੇ ਰਹਿੰਦੇ ਹੋ, ਮੈਂ ਦਸ ਮਿੰਟ ਵੇਖਾਂ, ਤੁਸੀਂ ਬੋਲਣ ਲੱਗ ਜਾਂਦੇ ਹੋ, ਇਹ ਦੱਸੋ ਕੀ ਹਿਸਾਬ ਹੈ ਐਦੇ ਚ।
ਇਹਦੇ 'ਚ ਬੱਚਿਆਂ ਬੱਚੇ ਨੂੰ ਨਾ, ਗ਼ਲਤ ਆਦਤਾਂ ਪਾ ਰਹੇ ਨੇ।
ਅੱਛਾ ਮਤਲਬ ਕੀ ਤੁਸੀਂ ਇਹ ਅਲਾਓ, ਜਿਵੇਂ ਕਿ ਜਿਵੇਂ ਪੇਰੈਂਟਸ ਕਰਗੇ ਉਵੇਂ ਬੱਚੇ। ਬੱਚਾ ਕਰੇਗਾ, ਠੀਕ ਹੈ ਨਾ ਜੀ। ਜੇ ਤੁਸੀਂ ਅਗਰ ਦਸ ਮਿੰਟ ਵੇਖੋਗੇ, ਬੱਚਾ ਦਸ ਮਿੰਟ ਵੇਖੇਗਾ ਤੁਸੀਂ। ਦੋ ਦੋ ਘੰਟੇ ਬੈਠੇ ਰਹੋਗੇ, ਤੇ ਬੱਚਾ ਦੋ ਦੋ ਘੰਟੇ ਬੈਠੇ ਰਹੇਗਾ ਜੀ। ਸਹੀ ਗੱਲ ਇਵੇਂ ਜੀ। ਸੋਸ਼ਲ ਮੀਡੀਆ ਦੇ ਜਿਹੜਾ ਹੈਗਾ ਹੈ ਹਾਂਜੀ। ਅੱਜ ਕੱਲ ਦੇਖੋ ਜੀ, ਅੱਜ ਕੱਲ, ਅੱਜ ਕੱਲ, ਅੱਜ ਕੱਲ। ਦੇਖੋ ਜੀ ਜਿਹੜੀ ਵੀ ਜਨਰੇਸ਼ਨ ਆ ਰਹੀ ਹੈ, ਜਨਰੇਸ਼ਨ ਆ ਰਹੀ ਹੈ ਉਹ ਨਾ। ਕੋਲ ਹਰ ਬੱਚੇ ਦੇ ਹੱਥ 'ਚ ਫੋਨ ਹੈਗਾ ਜੀ, ਹਰ ਬੱਚੇ ਦਾ ਆਪਣਾ।
ਹਾਂਜੀ ਹਾਂਜੀ, ਹਾਂਜੀ।
ਤੇ ਇਸੇ ਕਰਕੇ। ਇੱਕ ਨਿਯਮ ਹੋਣਾ ਚਾਹੀਦਾ ਜੀ। ਸਰਕਾਰ ਨਿਯਮ ਲੱਗਣਾ ਚਾਹੀਦਾ ਜੀ। ਜਿਹੜੀ ਅਠਾਰਾਂ ਸਾਲ ਤੋਂ ਬਾਅਦ ਈ ਉੱਨੀ ਸਾਲ ਤੋਂ ਬਾਅਦ ਹੀ ਬੱਚਿਆਂ ਨੂੰ ਫੋਨ ਦੇਣਾ ਚਾਈਦਾ, ਉਸ ਤੋਂ ਪਹਿਲੇ ਫੋਨ ਨਹੀਂ ਦੇਣਾ ਚਾਈਦਾ। ਜਿਹੜੇ ਵੀ ਬਾਹਰ ਦੇ ਮੁਲਕ ਤੁਸੀਂ ਚਾਈਨਾ ਚੱਲ ਜਓਗੇ, ਚਾਈਨਾ ਉੱਥੇ ਅਲਾਉਡ ਹੈਗਾ ਜੀ। ਅਠਾਰਾਂ ਸਾਲ ਤੋਂ ਬਾਅਦ ਬੱਚੇ ਨੂੰ ਫੋਨ ਮਿਲੂ, ਤੇ ਇਹ ਇੰਡੀਆ ਚ ਰੂਲ ਲਾਗੂ ਹੋ ਸਕਦਾ ਐ ਜੀ।
ਹਾਂ, ਹਾਂ, ਹੋ ਸਕਦਾ ਪਰ ਇੱਥੇ ਕਰਦੇ ਨੀਂ ਨਾਂ ਲਾਗੂ।
ਅੱਛਾ ਕਰਦੇ ਨੀਂ, ਤੁਹਾਡੇ ਹਿਸਾਬ ਨਾਲ ਹੋਣਾ ਚਾਈਦਾ ਵੈਸੇ।
ਹਾਂ ਹੋਣਾ ਚਾਈਦਾ, ਕਿਉਂ ਨੀਂ? ਅਗਰ ਹੋ ਜਏਗਾ ਤੇ ਬੱਚੇ ਵੀ ਸੁਧਰ ਜਾਣਗੇ ਜਿਹੜੇ ਛੋਟੇ-ਛੋਟੇ ਬੱਚੇ ਬੱਚਿਆਂ ਨੂੰ ਅਹ ਲਵ ਮੈਰਿਜ ਦੀ ਜਾਂ ਪਿਆਰ ਪਿਆਰ ਦਾ ਭੂਤ ਸਵਾਰ ਐ ਨਾਂ, ਉਹ ਸਾਰਾ ਉਤਰ ਜੇ ਗਾ ਫੇਰ ਇਹਨਾਂ ਦਾ
ਅੱਛਾ ਅੱਛਾ, ਕੁਛ ਇੰਝ ਅੱਜ-ਕੱਲ ਤਾਂ ਕੁੱਝ ਸੋਸ਼ਲ ਮੀਡੀਆ ਤੇ ਹਰ ਕੋਈ, ਸਹੀ ਵੀਡੀਓ ਤਾਂ ਪਾਉਂਦਾ ਨਈਂ, ਕੁਛ ਅਸ਼ਲੀਲ ਵੀਡੀਓ ਹੁੰਦੀ ਐ।
ਹਾਂਜੀ।
ਉਹਦੇ ਕਰਕੇ ਵੀ ਜਦ ਤੁਸੀਂ ਇੰਸਟਾਗ੍ਰਾਮ ਦੇਖ ਲਓ, ਕੁਛ ਐਸੀ ਵੀਡੀਓ ਆ ਜਾਂਦੀ ਐ ਅਛੱ ਡੀਲ ਜਿੰਨਾਂ ਕਰਕੇ ਅਸੀਂ ਘਰ ਚ ਪੈ ਕੇ ਨਈਂ ਵੇਖ ਸਕਦੇ।
ਹਾਂਜੀ ਹਾਂਜੀ। ਸਹੀ ਗੱਲ ਐ ਬਿਲਕੁਲ
ਚਾਹੇ ਕੁਛ ਅਲਗ ਜੀ ਵੀਡੀਓ ਆ ਜਾਂਦੀ ਐ। ਕੋਈ ਲੇਡੀਜ਼ ਆਵਾਜ਼ ਮਾਰਦੀ ਆ ਜਿ ਮਤਲਬ ਸਾਡੀ ਆਵਾਜ਼ ਫੁੱਲ ਹੁੰਦੀ ਐ।
ਹਂ
ਇੱਕ ਦਮ ਕੋਈ ਐਸੀ ਵਿਊਟੀਓ ਆ ਜਾਂਦੀ ਜਿ ਜਿਹਦੇ ਕਰਕੇ ਅਸੀਂ ਸ਼ਰਮਿੰਦਾ ਹੋ ਜਾਂ
ਸਹੀ ਗੱਲ ਐ।
ਇਹ ਤੇ ਕੋਈ ਰੋਕ ਹੋ ਸਕਦੀ ਭਾਜੀ, ਜਿਵੇਂ ਕੋਈ ਆਈ ਡੀ ਬਣੀ ਹੋਵੇ? ਜਾਂ ਤੇ ਕੋਈ ਸਿਸਟਮ ਹੋਵੇ ਜੇਂਵੇ ਕੋਈ ਐਸੀ ਕੋਈ ਵੀਡੀਓ ਪਾਵੇ, ਨਾਲ ਈ ਆਈ ਡੀ ਉਹਦੀ ਬਲੋਕ ਹੋ ਜਾਵੇ।
ਹਂ, ਹੋਣਾ ਚਾਹੀਦਾ ਏਦਾਂ ਦਾ, ਜਿਵੇਂ ਅਗਰ ਕੋਈ ਹਾਂ ਹੋਣਾ ਚਾਈਦਾ। ਅਗਰ ਕੋਈ ਵੀਡੀਓ ਭੇਜ ਰਿਹਾ, ਅਸ਼ਲੀਲ ਵੀਡੀਓ ਭੇਜ ਰਿਆ ਉਹ ਆਈ ਡੀ ਬੈਨ ਹੋਣੀ ਚਾਈਦੀ ਐ। ਬੰਦ ਹੋਣੀ ਚਾਈਦੀ ਐ। ਬਲੋਕ ਹੋਣੀ ਚਾਈਦੀ ਐ।
ਇਹ ਤੁਹਾਡੇ ਹਿਸਾਬ ਨਾਲ ਆਈ ਡੀ ਬਲੋਕ ਹੋਣੀ ਚਾਈਦੀ ਐ। ਹੋਰ ਕੀ ਜੇ ਕੀ ਮਨੂ ਤੁਸੀਂ ਇਹ ਲਾ ਲੋ ਲਓ। ਜਿਵੇਂ ਬੰਦੇ ਜਿਵੇਂ ਕੋਈ ਵੀਡੀਓ ਪਾਉਂਦਾ ਤੇ ਉਸ ਬੰਦੇ ਦੀ। ਜੋ ਜੋ ਬੰਦਾ ਵੀਡੀਓ ਵੇਖੇਗਾ ਉਹਦੇ ਨਾਲ ਹੀ ਉਹਦੀ ਆਈ ਡੀ ਤੇ, ਵੀਡੀਓ ਤੇ ਰਿਪੋਰਟ ਕਰਨੀ ਚਾਈਦੀ।
ਹਾਂਜੀ ਰਿਪੋਰਟ ਵੀ ਹੋਣੀ ਚਾਈਦੀ ਐ, ਬਲੋਕ ਵੀ ਹੋਣੀ ਚਾਈਦੀ ਏ ਉਹਦੀ ਆਈ ਡੀ।
ਬਲੋਕ ਹੀ ਹੋਣੀ ਚਾਈਦੀ ਐ। ਸਹੀ ਗੱਲ ਐ ਭਾਜੀ ਸਹੀ ਗੱਲ ਐ। ਮਤਲਬ ਕਿ ਉਹਨੂੰ ਇਹ ਹੋਜੂ ਬੲਈ ਮੈਂ ਜਦੋਂ ਵੀ ਵੀਡੀਓ ਪਾਵਾਂਗਾ ਤੇ ਮੇਰੀ ਆਈ ਡੀ ਤੇ ਆਈ ਡੀ ਬਲਾਕ ਹੋ ਗੀ ਵੀਡੀਓ ਰਿਪੋਰਟ ਕਰਨਗੇ ਬੰਦੇ
ਹਾਂਜੀ।
ਤੇ ਉਹ ਫਿਰ ਅੱਗੋਂ ਬੰਦਾ ਵੀਡੀਓ ਨਈਂ ਪਾਏ।
ਹਾਂ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਏ, ਐਵੇਂ ਅੱਗੋਂ ਦੀ ਵੀਡੀਓ ਭੇਜਣ ਤੋਂ ਪਹਿਲੇ ਨਾਂ ਸੌ ਵਾਰੀ ਸੋਚੇਗਾ, ਮੈਂ ਭੇਜਾਂ ਕਿ ਨਾਂ ਭੇਜਾਂ? ਤਾਂ ਕਰਕੇ
ਅੱਛਾ ਚਲੋ ਠੀਕ ਆ ਭਾਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਐ ਜੀ।